ਸੋਹ, ਹਾਂਜੀ। ਭੈਣ ਜੀ ਸਸ਼ ਸ੍ਰੀ ਕਾਲ, ਹੋਰ ਕੀ ਹਾਲ-ਚਾਲ ਏ ਭੈਣ ਜੀ?
ਬਸ ਵਦੀਆ ਤੁਸੀਂ ਦੱਸੋ?
ਬਸ ਵਦੀਆ ਹੋਰ ਕੀ ਕਰਦੇ ਵੇ ਸੀ?
ਬਸ ਭੈਣ ਜੀ ਵੈਲੇ ਬੈਠੇ ਹੋਏ ਸੀ, ਚਾ ਚੂ ਪੀਣ ਲੱਗੇ ਸੀ।
ਅੱਛਾ-ਅੱਛਾ ਭੈਣਜੀ ਮੈਂ ਤਾਂ ਟਿਊਸ਼ਨ ਪੜ੍ਹਾ ਕੇ ਆ ਆਈ ਦੀਆਂ ਮੈਂ। ਟਿਊਸ਼ਨ ਪੜ੍ਹਾਵਾਂ ਹੋਮ ਟਿਊਸ਼ਨ ਲੱਗੀ ਐ ਨਾ, ਤੇ ਮੈਂ ਪੜ੍ਹਾ ਕੇ ਆਂਦੀ ਵੀ ਸੀ। ਦੀ ਵਾਸ
ਆੱਛ, ਅੱਛਾ ਭੈਣ ਜੀ।
ਆਹੋ। ਹੋਰ ਸੁਣਾਓ, ਹਾਂ ਮੈਂ ਫ਼ਿਫ਼ਥ ਤੋਂ ਪੜ੍ਹਾਣੀ ਆ। ਫ਼ਿਫ਼ਥ, ਸਿਕਸਥ, ਸੈਵੰਥ, ਏਥ, ਤੱਕ ਪੜ੍ਹਾਣੀ ਆ।
ਆੱਛਾ, ਮੇਰਾ ਬੇਟਾ ਹੈਗਾ ਸਿਕਸ ਕਲਾਸ ਚ ਬ ਪੈਜ ਦਾਗੀ ਤੁਆਡੇ ਵੱਲ।
ਗੱਲ ਨੀ, ਮੇਰੇ ਕੋਲ ਭੇਜ ਦੇਨਾ ਮੈਂ ਪੜ੍ਹਾ ਦਾਂਗੀ। ਕੋਈ ਨੀ ਭੈਣ ਜੀ, ਹਾਂਜੀ।
ਹੋਰ, ਹੋਰ ਭੈਣ ਜੀ ਕੀ ਹਾਲ-ਚਾਲ? ਅੱਜ ਕਿਵੇਂ ਯਾਦ ਕਰ ਲਿਆ ਇੰਨੇ ਦਿਨਾਂ ਬਾਅਦ, ਯਾਦ ਕੀਤਾ ਭੈਣ ਜੀ।
ਮੈਂ ਕਿਹਾ ਭੈਣ ਜੀ ਕੋਲ ਸੂਟ ਸਵਾਉਣ ਭੇਜਾਂਗੀ, ਤੁਸੀਂ ਸੀਂਦੇ ਹੋ ਬੜੇ ਵਧ ਕਯਾ ਸੂਟ ਮੇਸ
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਹਾਂ, ਆ ਆ ਤੁਸੀਂ ਫਿਰ ਮੈਂ ਭੇਜਾਂਗੀ ਏ ਕਲ ਪਰਸੋ ਤਾਂ ਨੂੰ ਸੂਟ ਆਹੋ ਆਹੋ ਆਵਾਂਗੇ ਚੱਕਰ, ਹਾਂ-ਹਾਂ ਮਿਲ ਲਾਂਗੇ ਮੈਂ ਤਾਂ ਨੂੰ, ਹਾਂ ਫਿਟਿੰਗ ਲੈ ਲੈਣਾ ਤੁਸੀਂ ਮੈਂ
ਫਿਟਿੰਗ ਤੁਆਡੀ ਮੈਂ ਆਪਣੇ ਆਪ ਈ ਲੈ ਲਾਂਗੀ ਨਾ।
ਤਨ ਮਲ ਫਿਟਿੰਗ ਚ ਲੈਣਾ ਤੁਸੀਂ ਹੈ ਨਾ? ਵਦੀਆ ਸੀ, ਕੀਦੇ ਨਾ ਟੌਪ ਦਾ‌, ਜੋ ਅੱਜ-ਕੱਲ੍ਹ ਚੱਲਦੇ ਆ ਨਾ। ਵਦੀਆ ਫਿਨੀਸ਼ਿੰਗ ਚ ਆਣੀ ਚਾਈਦੀ ਏ, ਫਿਟਿੰਗ। ਮੈਂ ਫਰਸ਼ੀ ਸਲਵਾਰ ਬਣਵਾਈ। ਨੀ ਇੱਕ, ਤੇ ਓ ਮਤਲਬ, ਸ਼ੌਰਟ ਕੁਰਤੀ ਵਲਾ। ਸੂਟ ਮੈਂ ਪਿਓਰ ਦੇ ਲੈਕੇ ਆਈ ਆਂ, ਬੜੇ ਵਧੀਆ। ਆਹੋ, ਹਾਂ ਆਮ ਆਏ ਏਦੇ ਚ ਪੰਜਾਬੀ ਭਾਈ ਕੋ, ਮੈਂ ਇੱਕ ਆ ਸੌਣਾ ਲੈ ਕੇ ਆਈ ਆਂ ਕੋਟਨ ਦਾ, ਔਰ ਇੱਕ ਮੇਰਾ ਬਾਰਾਂ ਸੌ ਦਾ ਏ।
ਅੱਛਾ-ਅੱਛਾ। ਵਾਹ। ਸਹੀ ਮਿਲ ਗਏ ਓਹਦੇ ਕੋ, ਤੁਹਾਨੂੰ
ਵਧੀਆ ਹੋਰ ਆਏ ਤੈਨੂੰ ਸੂਟ
ਬੜੇ ਸੂਟ ਆਏ ਜੀ ਬੜੇ ਹੀ ਸੂਟ ਆ ਬੜੇ ਸੂਟ ਆਏ ਦੇ ਨੇ, ਚੱਲਣਾ ਤੁਸੀਂ ਮੇਰੇ ਨਾਲ ਵਿਖਾ ਲਿਆਵਾਂਗੀ ਮੈਂ ਤੁਹਾਨੂੰ
ਚਲੋ ਤੁਸੀਂ ਕੱਲ ਆਓਗੇ ਤੇ ਫੇਰ ਸੂਟ ਵੀ ਦੇ ਦੇਣਾ ਤੇ ਮੈਨੂੰ ਲੈ ਵੀ ਜਾਣਾ ਉਹਤਾ
ਆਹੋ, ਆਹੋ ਚੱਲ ਨਾ ਮੇਰੇ ਨਾਲ ਹੀ ਚੱਲ ਨਾ ਤੁਸੀਂ ਹਾਂ, ਹੋਰ ਭੈਣਜੀ ਘਰ ਸਭ ਵਧੀਆ, ਵੀਰਜੀ, ਭਾਬੀ ਸਭ
ਹਾਂਜੀ ਇਕ ਘਰ ਤੇ ਸ ਹਾਂਜੀ- ਹਾਂਜੀ ਸਭ ਸਭ ਵਧੀਆ ਨੇ, ਹਾਂਜੀ ਵਧੀਆ ਸਭ ਠੀਕ -ਠਾਕ ਨੇ
ਸਭ ਚੜਦੀ ਕਲਾ 'ਚ ਨੇ ਨਾ ਹੋਰ
ਹਾਂਜੀ- ਹਾਂਜੀ ਚੜਦੀ ਕਲਾ 'ਚ ਨੇ ਸਭ, ਸਭ ਵਧੀਆ ਰੱਬ ਦੀ ਕਿਰਪਾ
ਇੱਥੇ ਇੱਕ ਵੀ ਟੂ ਮੋਲ ਖੁਲਿਆ ਤੇ ਬੜਾ ਵਧੀਆ ਆਹੋ, ਵੈਲਊ ਵੈ
ਅੱਛਾ
ਆਹੋ ਜੂਡੀਓ ਵੀ ਖੁੱਲਿਆ ਹੈਗਾ ਇੱਥੇ ਤੇ, ਬੜੇ ਵਧੀਆ, ਵਧੀਆ ਮੋਲ ਖੁੱਲੇ ਆ ਇੱਥੇ ਵੀ ਟੂ ਖੁਲਿਆਂ ਜੇ ਵੀ ਮਾਰਜ ਕਦੋਂ ਤਾਂ ਹੈਗਾ ਲੈ ਭੈਣ ਜੀ ਕੀ ਗੱਲ ਕਰਦੇ
ਵੀ ਮਾਰਟ ਨਹੀਂ ਕਹਿੰਦੀ ਡੀ ਮਾਰਟ, ਡੀ ਮਾਰਟ ਡੀ ਡੀ ਫੋਰ ਡੋਗ ਵਾਲਾ ਡੀ ਮਾਰਟ
ਅੱਛਾ, ਅੱਛਾ ਭੈਣ ਜੀ ਡੀ ਮਾਰਟ ਨੀ ਹੈਗਾ
ਹਾਂ ਉਹੀ ਨਾ ਡੀਮਾਰਟ ਹੋਏ ਤੇ ਤੁਹਾਨੂੰ ਸੁੱਖ ਹੋਏ ਕੋਈ ਚੀਜ਼ ਦਾ
ਆਹੋ, ਆਹੋ ਨਾ ਉਹ ਤਾਂ ਸਾਡੇ ਵੀ ਡੀ ਮਾਰਟ ਬੜੇ ਵਧੀਆ ਨੇ ਓਦਾ ਸਾਡੇ ਵਧੀਆ-ਵਧੀਆ ਮੌਲ ਹੈਗੇ ਨੇ, ਹਾਂਜੀ-ਹਾਂਜੀ।
ਹਾਂਜੀ, ਹੋਰ ਸੁਣਾਓ ਭੈਣ ਜੀ
ਹੋਰ
ਕੋਈ ਨਵੀਂ, ਕੋਈ ਤਾਜ਼ੀ, ਕੋਈ ਖਬਰ
ਬਸ ਮੌਸਮ ਬੜਾ ਵਧੀਆ ਹੋਇਆ ਦਾ ਬਾਰਿਸ਼ ਵਾਲਾ ਏਦਾਂ ਲ ਬਾਰਿਸ਼ ਆਏਗੀ, ਹਵਾ ਬੜੀ ਵਧੀਆ ਚੱਲਦੀ ਪਈ ਭੈਣ ਜੀ ਆਹੋ
ਗਰਮੀ ਹੋਈ ਦੀ, ਮੌਸਮ ਬਣਦਾ ਹੀ ਨ ਨਾ ਬਾਰਿਸ਼
ਸਵੇਰੇ ਤੇ ਬੜੀ ਗਰਮੀ ਸੀ, ਭੈਣਜੀ ਬੜੀ ਗਰਮੀ ਸੀ
ਅੱਛਾ ਭੈਣ ਜੀ
ਆਹੋ, ਬੜੀ ਗਰਮੀ ਸੀ ਭੈਣਜੀ ਸਵੇਰੇ, ਧੁੱਪ ਇੰਨੀ ਤੇਜ ਨਿਕਲੀ ਦੀ ਸੀ ਚਿਪ- ਚਿਪ- ਚਿਪ ਬੜੀ ਗਰਮੀ ਹੈਗੀ ਸੀ ਭੈਣ ਜੀ, ਆਹੋ ਬੜੀ ਜ਼ਿਆਦਾ ਗਰਮੀ ਹੈ, ਹੋਰ ਭੈਣ ਜੀ ਕੀ ਬਣਾਇਆ ਤੁਸੀ ਅੱਜ ਰੋਟੀ ਖਾ ਲਈ ਕੀ ਬਣਾਇਆ ਫਿਰ
ਪੇਠਾ ਬਣਾਇਆ ਪੇਠਾ
ਅੱਛਾ ਪੇਠਾ, ਪੂੜੀਆਂ ਬਣਾਈਆਂ ਹੋਣੀਆਂ, ਫਿਰ ਪੇਠੇ ਨਾਲ ਪੇਠੇ ਨਾਲ ਤਾਂ ਅਸੀਂ ਪੂੜੀਆਂ ਖਾਂਦੇ ਹਾਂ, ਬੜੀ ਸੁਆਦ ਲੱਗਦੀ
ਆਏ ਹਾਏ ਆਈ ਹ ਆ ਮੈਂ ਤੇ ਵੈਸੇ ਖਾਂਦੀ ਹੀ ਨੀ ਆ ਪੇਠਾ-ਸ਼ੇਠਾ, ਬ ਬਣਾ ਦਿੰਦੀ ਹਾਂ, ਤੇ ਮੈਂ ਖਾਂਦੀ ਨੀ ਹੈਗੀ ਪੇਠਾ
ਕੀ ਅਲੱਗ ਬਣਾ ਤੇ ਉਹ ਗਿਆ ਆਪਣੀ ਸਬਜ਼ੀ
ਹਾਂ, ਮੈਨੇ ਅਭੀ ਖਾਏ ਨਾ ਪਤੋੜ ਵੀ ਨਾਲ ਬਣਾਏ ਦੇ ਨੇ ਨਾ।
ਅੱਛਾ ਅੱਛਾ ਪਤੌੜ ਬੜੇ ਸਵਾਦ ਬੰਦੇ ਭੈਣ ਜੀ ਕਿੱਦਾਂ ਬੰਦੇ ਮੈਨੂੰ ਦੱਸਣਾ ਜਰਾ, ਮੈਂ ਵੀ ਬਣਾਵਾਗੀ ਘਰ ਕਿੱਦਾਂ ਬਣਦੇ ਪਤਾ
ਹਾਂਜੀ ਬੇਸਨ
ਆਹੋ
ਪਹਿਲੇ ਪੱਤੇ ਲੈਓ ਪੱਤੇ ਦੀਆਂ ਡੰਡੀਆਂ ਲਾ ਲਓ ਸਾਫ਼ ਤਰੀਕੇ ਨਾਲ ਸਾਫ਼ ਪੱਤੇ ਨੇ ਧੋ ਲੋ ਉਹਨਾਂ ਨੂੰ ਧੋ ਕੇ ਤੇ ਰੱਖ ਦੋ ਸੁਕਾ ਕੇ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਵੇਸਣ ਦੇ ਕੋਲ ਆ ਜਾਓ, ਕੜਾਹੀ ਰੱਖੋ ਵੇਸਣ ਪਾ ਦੋ, ਇੱਕ ਤੇਲ ਲਵੋ ਥੋੜਾ ਸਾ, ਤੇਲ ਦੇ ਵਿੱਚ ਲਸਣ ਅਦਰਕ ਹਰੀ ਮਿਰਚਾਂ ਦਾ ਪੇਸਟ ਪਾ ਦੋ ਮਤਲਬ ਘਰ ਦਾ ਹੀ ਹਰੀ ਅ ਖੁਲਾ ਲਸਣ ਅਦਰਕ ਪਾਣਾ ਹੈ ਫਿਰ ਅਜਵੈਨ ਲਵੋ ਜੀਰਾ, ਰੰਗਦਾਰ ਮਿਰਚਾਂ ਹਲਦੀ ਨਮਕ ਸਭ ਪਾ ਕੇ ਉਹਨੂੰ ਭੁੰਨ ਕੇ ਤੇ ਉਹ ਹੀ ਜੋ ਬੇਸਣ ਵਾਲਾ ਜੋ ਡੂੰਘਾ ਸੀ ਨਾ ਉਹਦੇ ਵਿੱਚ ਸਾਰਾ ਸਮਾਨ ਪਾ ਦੇਣਾ ਤੇਲ ਵਾਲਾ
ਅੱਛਾ ਅੱਛਾ ਤੇ ਲੱਸਣ ਨੀ ਪਾਉਂਦੇ ਤੁਸੀਂ ਲਸਣ ਤੇ ਅਸੀਂ ਬੜਾ ਪਾਨੇ ਆ
ਲਸਣ ਤੇ ਅਦਰਕ ਕੈ ਤੇ ਦਿੱਤੀ ਹੈ ਭੈਣ ਜੀ
ਅੱਛਾ-ਅੱਛਾ-ਅੱਛਾ
ਹਾਂਜੀ ਭੈਣਜੀ, ਫੇਰ ਉਸ ਤੋਂ ਬਾਅਦ ਇਹਨਾਂ ਨੂੰ ਘੋਲ ਲੋ ਬੜੀ ਅੱਛੀ ਤਰ੍ਹਾਂ ਘੋਲ ਲੋੋ ਮਤਲਬ ਇੰਨਾ ਪਤਲਾ ਨੀ ਬਣਾਣਾ ਥੋੜਾ ਨਾ ਹੀ ਇਹਨਾ ਡਾਰਕ ਬਣਾਉਣਾ ਮਤਲਬ ਠੀਕ ਹੋਏ,
ਅੱਛਾ
ਠੀਕ ਹੈ ਨਾ ਠੀਕ ਹੋਣ ਤੋਂ ਬਾਅਦ ਫੇਰ ਉਸ ਤੋਂ ਬਾਅਦ ਪੱਤੇ ਇੱਕ ਵੱਡਾ ਪੱਤਾ ਲਓ ਫਿਰ ਉਹਨੂੰ ਅੱਗ ਲਬੇੜ ਕਰੋ ਕਿ ਮਤਲਬ ਉਹਦੇ ਵਿੱਚ ਹੀ ਲਗਾਉਣੇ ਪ ਪੱਤੇ ਇਹਦੇ ਵਿੱਚ ਪੱਤਾ ਕੋਈ ਖਾਲੀ ਨਹੀਂ ਹੋਣਾ ਚਾਹੀਦਾ ਫਿਰ ਉਹਨਾਂ ਦੀ ਪੂੜੀਆਂ ਬਣਾ ਲਓ। ਪੂਣੀ ਕਰਕੇ ਫਿਰ ਧਾਗਾ ਲਭੇਟ ਕੇ,
ਹਾਂ, ਭੇਟਦੇ ਹੁੰਦੇ ਆ ਨਾ?
ਹਾਂਜੀ, ਫੇਰ ਉਸ ਤੋਂ ਬਾਅਦ, ਕੁੱਕਰ ਦੇ ਵਿੱਚ ਸਿੱਕਨੇ ਧਰਦੋ ਪਾਣੀ ਥੋੜਾ ਪਾ ਦੋ ਤੇਲ ਪਾ ਦੋ ਥੋੜਾ ਸਾ, ਉੱਤੇ ਚਮਚ ਰੱਖ ਦੋ ਕਿ ਨਾਲ ਥੱਲੇ ਨਾ ਲੱਗਣ,
ਅੱਛਾ ਪਾਣੀ,
ਕੁਲੇ ਕੁਲੇ ਪੱਤੇ ਹੁੰਦੇ ਨੇ ਨਾ,
ਅੱਛਾ, ਅੱਛਾ, ਹਾਂਜੀ ਕੰਮ ਤੇ ਬਹੁਤ ਵਧੀਆ
ਬੜੇ ਹੀ ਸਵਾਦ ਬੰਨੇ ਬੜੇ ਹੀ ਸੁਵਾਦ ਬੰਨੇ
ਹਾਂਜੀ
ਭੈਣਜੀ ਆਵਾਜ਼ ਬੜੀ ਆਉਂਦੀ ਵੀ
ਆਹੋ ਭੈਣਜੀ ਮੈਂ ਘਰ ਚੱਲੀ ਸੀ ਨਾ ਟਿਊਸ਼ਨ ਪੜ੍ਹਾ ਕੇ ਆਉਂਦੀ ਵੀ ਆ ਬੱਚਿਆਂ ਨੂੰ, ਤੇ ਥੋੜਾ ਮੈਂ ਕਿਹਾ ਕੰਮ ਹਾਂ
ਅੱਛਾ-ਅੱਛਾ ਭੈਣ ਜੀ, ਅੱਛਾ, ਤੁਸੀਂ ਕੀ ਬਣਾਇਆ ਸੀ ਅੱਜ?
ਅਸੀਂ ਮੈਂ ਤੇ ਫੇਰ ਕੀ ਬਣਾਦੀ ਦੋ ਜਾਨੇ ਸੀ ਮੰਮੀ ਪਾਪਾ ਘੁੰਮਣ ਗਏਦੇ ਆ ਬਾਹਰ ਗੁਰਦੁਆਰੇ ਪਟਨਾ ਸਾਹਿਬ ਗਏ ਦੇ ਆ ਦੋ ਜਣੇ ਹੀ ਸੀ ਅਸੀਂ। ਫੇਰ ਮੈਂ ਕਿਹਾ ਮਿੱਸੀਆਂ ਰੋਟੀਆਂ ਬਣਾ ਲਾ। ਬੇਸਣ ਵਾਲੀ ਦਾਲ ਹੀ ਪਈ ਸੀ। ਇਹੀ ਓ ਕੀਤਾ ਮੈਂ ਤੇ ਫੇਰ ਮੈਂ ਕਿਹਾ ਕੀ। ਮੰਗਾ ਲੀ। ਆਹੋ ਆਟੇ ਵਿੱਚ ਬੇਸਣ ਤੇ ਦਾਲ ਦੂਲ ਪਾ ਕੇ। ਦਾਲ ਪਈ ਸੀ ਨਾ। ਓ ਆਹੋ ਆਹੋ। ਬੜੇ ਸਵਾਦ ਲੱਗਦੇ।
ਬਹੁਤ ਵਧੀਆ ਗੱਲ ਹੈ ਤੁਹਾਡੀ। ਉਹ ਤੇ ਬਹੁਤ ਸਵਾਦ ਲੱਗਦੀਆਂ ਰੋਟੀਆਂ। ਉਹ ਸ਼ੇਜਵਾਨ ਚਟਨੀ ਦੇ ਨਾਲ ਖਾਓ ਤੇ ਨਾਲ ਨਮਕੀਨ ਲੈ ਲੋ।
ਨ ਨਾਲ। ਨਮਕੀਨ ਲੈ ਲੋ ਤਾਂ ਬੜੀ ਸਵਾਦ ਆਉਂਦਾ ਜੇ। ਬੜਾ ਸਵਾਦ ਆਉਂਦਾ। ਭੈਣ ਜੀ ਤੁਸੀਂ ਦਹੀਂ ਚ ਭੁਜੀਆ ਪਾ ਕੇ। ਖਾਧੀ ਜ। ਦਹੀਂ ਚ ਆਲੂ ਦੀ ਭੁਜੀਆ। ਪਾ ਕੇ। ਹਾਏ! ਇੰਨਾ ਸਵਾਦ ਆਉਂਦਾ ਸੀ ਜ। ਭੈਣ ਜੀ ਬੜਾ। ਹਦ। ਪਾਏ ਕਰਨਾ ਦਹੀਂ 'ਚ। ਆਹੋ ਮੈਂ ਤੇ ਮੈਂ। ਸਾਹਮਣੇ ਮੇਰੀ ਸਹੇਲੀ ਹੈਗੀ। ਬਣ ਜਾਂਦੀਆਂ ਗਲੀਆਂ 'ਚ ਸਹੇਲੀਆਂ। ਤੇ ਉਹਨੇ ਨਾ ਦਹੀਂ ਚ ਖਾਧੀ। ਦਹੀਂ।
ਸੇਵੀਆਂ।
ਸੇਵੀਆਂ ਨਹੀਂ। ਦਹੀਂ ਚ ਭੁਜਿਆ ਹਲਦੀ ਰਾਮ। ਹੁੰਦੀ। ਉਹ ਜੋ ਭੁਜੀਆ ਨੀ ਹੁੰਦੀ। ਆਲੂ ਭੁਜੀਆ। ਆਹੋ ਆਹੋ। ਉਹ ਪਾਣਾ ਹੈ। ਉਹ ਪਾਉਣਾ ਜੇ।
ਅੱਛਾ ਜੁ ਬਿਕਾਨੇਰ ਵਾਲੀਆਂ ਹੁੰਦੀਆਂ ਨੇ।
ਨਹੀਂ ਆ ਹਲਦੀਰਾਮ ਦੀ। ਬਿਕਣ ਨੇ ਨੀ ਲੈਂਦੇ। ਹਲਦੀਰਾਮ 'ਚ ਜੋ ਸਵਾਦ ਹੈ ਨਾ। ਭੈਣ ਜੀ ਉਹ। ਕਿੱਥੇ ਲੀਏਦਾ? ਆਹੋ। ਸਾਰੇ ਕਰਨਾ ਇੱਕ ਵਾਰ ਬੜੀ ਸਵਾਦ ਲਗਦਾ ਹੈ। ਪੜ੍ਹਾਈ।
ਅੱਛਾ ਅੱਛਾ।
ਅੱਛਾ ਅੱਛਾ। ਹਾਂਜੀ।
ਹਾਂ।
ਅੱਛਾ ਅੱਛਾ।
ਹੋਰ ਭੈਣ ਜੀ ਸਭ ਵਧੀਆ।
ਕੋਈ ਗੱਲ ਨੀ। ਵੇਖ ਛੱਡਾਂਗੇ ਖਾ ਲਾਂਗੇ। ਇਹੀਓ ਖਾਵਾਂਗੇ ਹੁਣ।
ਚਲੋ ਚੰਗਾ ਭੈਣ ਜੀ ਕਰਦੇ ਹਾਂ ਫਿਰ। ਸੱਸ ਰੀ।
ਹੋ ਹਾਂਜੀ ਠੀਕ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਹੀਂ ਮੈਂਨੇ ਜਾਮੁਣ ਨੀ ਖਾ।